ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡੇ
ਬਸ ਠੀਕ ਹੈ ਜੀ ਤੁਸੀਂ ਸੁਣਾਓ ਠੀਕ ਹੋ
ਹਾਂਜੀ ਵਧੀਆ ਵਧੀਆ ਹੋਰ ਸੁਣਾਓ ਬੱਚੇ ਸਾਰੇ ਠੀਕ ਨੇ ਪੋਤੇ ਠੀਕ ਹੈਂ ਹਾਂਜੀ-ਹਾਂਜੀ ਸਬ ਵਧੀਆ ਬਸ ਵਧੀਆ-ਵਧੀਆ ਹੋ ਬਸ ਮੈਂ ਬੈਠੀ ਸੀ ਬੱਚਿਆਂ ਨੂੰ ਕੈਹ ਸੀ ਪੜ ਲੋ ਪੜ੍ਹ ਲੋ ਠੀਕ ਹੋ ਛੋਟੀਆਂ ਖਤਮ ਹੋਣ ਵਾਲੀਆਂ ਨੇ ਕੰਮ ਹਜੇ ਕੀਤਾ ਨੀ ਬਸ
ਅੱਛਾ-ਅੱਛਾ ਹਾਂ ਬਸ ਉਹੀ ਨਾ ਸਾਰੀ ਛੁੱਟੀਆਂ ਇਸ ਟਾਈਮ ਲਾਂਘ ਗੀ ਬੱਚਿਆਂ ਦੀਆਂ ਹੁਣ ਲਾਸਟ ਦੋ ਤਿੰਨ ਰਹਿ ਗਈਆਂ ਹੁਣ ਪੂਰਾ ਫੋਕਸ ਕੀਤਾ ਹੋਇਆ ਫਟਾਫਟ ਕਰੀਏ ਕੰਮ ਕਿ ਕੱਲ੍ਹ ਨੂੰ ਡਾਂਟ ਨਾ ਪਵੇ ਸਕੂਲ ਜਾ ਕੇ ਸਾਨੂੰ
ਹਾਂ, ਪੜ੍ਹਦੇ ਹੀ ਨੀ ਹੈ ਬੱਚੇ ਬਿਲਕੁਲ ਵੀ ਨਾ, ਉਹ ਹੀ ਨਾ। ਪੜਦੇ ਏ ਨੀ ਬਿਲਕੁਲ, ਫੋਨਾਂ ਨੇ ਇੱਕ ਤੇ ਜਾਨ ਖਾਈ ਹੋਈ ਇਹਨਾਂ ਦੀ ਫੋਨ ਵਗੈਰਾ- ਚ ਰੱਖ ਲੈਂਦੇ ਨੇ ਸਾਰਾ - ਸਾਰਾ ਦਿਨ ਫੋਨ ਚਲਾਉਂਦੇ ਨੇ ਟੀ ਵੀ ਫੋਨ ਟੀ ਵੀ ਫੋਨ।
ਹਾਂ ਪੜ੍ਹਾਈ ਦਾ ਕੁਛ ਪਤਾ ਹੀ ਨਹੀਂ ਪੜ੍ਹਾਈ ਕਰਨੀ ਵੀ ਹੈ ਕੇ ਨਹੀਂ ਕਰਨੀ
ਪੜ੍ਹਾਈ ਕਿੰਨੀ ਜ਼ਰੂਰੀ ਹੈ ਇਹ ਸਮਝਦੇ ਨੀ ਪਏ ਇਹਨਾਂ ਨੂੰ ਬਾਅਦ ਕਿੰਨਾ ਪਛਤਾਵਾਂਗੇ
ਸਹੀ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਪਰ ਪਤਾ ਕਿ ਪੜ੍ਹਾਈ ਤੋਂ ਬਿਨਾਂ ਤੇ ਕੁਛ ਵੀ ਨੀ ਹੈਗਾ ਕੁਛ ਵੀ ਨੀ ਹੈਗਾ ਹੁਣ ਦੇਖੋ ਅਸੀਂ ਵੀ ਕਈ ਅਸੀਂ ਵੀ ਆਪਣੇ ਆਪਣੇ ਟਾਈਮ ਤੇ ਮੈਂ ਪੂਰੀ ਸਟੱਡੀ ਕੀਤੀ ਹੋਈ ਹੈ ਪਰ ਮੈਨੂੰ ਨਾ ਹੁਣ ਇਸ ਟਾਈਮ ਆ ਕੇ ਲੱਗਦਾ ਹੈ ਕਿ ਯਾਰ ਅਸੀਂ ਕੋਰਸ ਕਰ ਲੈਂਦੇ ਇਸ ਤੋਂ ਬੈਟਰ ਮੈਂ ਕੋਰਸ ਕਰ ਲੈਂਦੀ ਕੋਈ ਅੱਜ ਕੱਲ੍ਹ ਨਾ ਕੋਰਸ ਦੇ ਜ਼ਿਆਦਾ ਮਤਲਬ ਹੈਗਾ ਬੈਨੀਫਿਟਸ ਹੈਗੇ ਹੈ ਹੱਥੀਂ ਕੰਮ ਜਿੰਨਾ ਆਜੇ ਉਨਾ ਜ਼ਿਆਦਾ ਬੈਟਰ ਹੈ ਕੋਈ ਵੀ ਲੈ ਲੋ ਜਿਵੇਂ ਮੇਕਅਪ ਦਾ ਲੈ ਲੋ ਮੇਕਅਪ ਦਾ ਲੈ ਲੋ ਟੇਲਰਿੰਗ ਦਾ ਲੈ ਲਓ ਕੁਛ ਵੀ ਹੱਥੀਂ ਕੰਮ ਅਗਰ ਸਿੱਖਿਆ ਜ਼ਿਆਦਾ ਵਧੀਆ ਹਾਂ ਤੇ ਉਹੀ ਮੈਂ ਘਰਦਿਆਂ ਨੇ ਵੀ ਗੱਲ ਕਰੀ ਕਿ ਐਜੂਕੇਸ਼ਨ ਇੰਨੀ ਜ਼ਰੂਰੀ ਹੈ ਮਤਲਬ
ਹਾਂ ਬਹੁਤੱ ਤੁਹਾਨੂੰ ਪਤਾ ਕੀ ਹੈ ਦੇਖੋ ਅੱਜ ਤੁਸੀਂ ਕੋਈ ਵੀ ਦੇਖ ਲਓ ਇਹਨੇ ਪੜੇ ਲਿਖ ਇੰਨੇ ਮੁੰਡੇ ਕੁੜੀਆਂ ਨੇ ਇੰਨੇ ਪੜ੍ਹੇ ਲਿਖੇ ਦੇਖੋ ਕੱਲ ਨੂੰ ਪੜ੍ਹੇ ਲਿਖੇ ਹੀ ਮੰਗਦੇ ਮੈਂ ਅੱਗੇ ਚੰਗੇ ਨੇ ਜੇ ਪੜੋ ਲਿਖੋ ਗ ਗਿਆ ਨੀ ਪੜੇ ਲਿਖੇ ਹੋ ਗਿਆਏ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ
ਪੁੱਛਣਾ ਨੀ ਹੈ ਸਹੀ ਗੱਲ ਦੇਖੋ ਛੋਟੀ-ਛੋਟੀ ਅਗਰ ਹਾਂ ਅਗਰ ਅਸੀ ਛੋਟੀ ਜਿਹੀ ਵੀ ਦੁਕਾਨ ਤੇ ਅਗਰ ਲੱਗਦੇ ਆ ਨਾ ਸੇਲਸ ਗਰਲ ਜਾਂ ਸੇਲਸ ਬੋਇਸ ਦੇ ਕੰਮ ਚ ਲੱਗਦੇ ਆ ਓ ਉੱਥੇ ਵੀ ਮਤਲਬ ਉਹਨਾ ਨੂੰ ਛੋਟਾ ਛੋਟੀ ਚੀਜ਼ ਦਾ ਹਿਸਾਬ ਦੇਣਾ ਪੈਂਦਾ ਅਕਾਊਟ ਦਾ ਛੋਟਾ-ਛੋਟਾ ਕੰਮ ਕਰਨਾ ਪੈਂਦਾ ਅਗਰ ਪੜ੍ਹਿਆ ਲਿਖਿਆ ਥੋੜਾ ਜਿਹਾ ਬੰਦਾ ਐਜੂਕੇਟ ਪੜਿਆ ਹੋਏਗਾ ਤੇ ਤਾਂ ਹੀ ਪਲੱਸ ਮਾਈਨਸ ਕਰ ਪਾਏਗਾ ਨਾ ਕੁਛ ਮਲਟੀਪਲਾਈ ਕਰ ਪਾਏਗਾ ਨਾ ਅਗਰ ਇੰਨਾ ਹੀ ਨਹੀਂ ਆਉਂਦਾ ਹੋਏਗਾ ਕੀ ਅੱਗੋਂ ਕੁੱਛ ਵੀ ਨੀ ਕਰ ਪਾਏਗਾ, ਕੋਈ ਕੰਮ ਨੀ ਕਰ ਪਾਏਗਾ ਅੱਗੋਂ ਤੇ
ਪਤਾ ਅੱਜ ਕੱਲ ਕੁੜੀਆਂ ਮੁੜੀਆਂ ਦੇ ਨੱਖਰੇ ਬੜੇ ਜਿਵੇਂ ਰਾਹ ਕਲ ਨੂੰ ਵਿਆਹ ਹੁੰਦਾ ਕਦੇ ਨੇ ਉਹ ਪਹਿਲੇ ਹੀ ਕੁੱਛਦੇ ਪੜੇ ਲਿਖੇ ਕਿੰਨਾ ਅਗਲਾ ਪਹਿਲਾਂ ਹੀ ਕਹਿ ਦੇਗਾ ਪੜਿਆ ਲਿਖਿਆ ਹੋਇ ਜੋਬ ਕਰਦਾ।
ਪਹਿਲਾ ਟਾਈਮ ਹੋਰ ਹੈਗਾ ਸੀ ਬਿਲਕੁਲ ਕੁਲ ਨਾ ਪਹਿਲਾਂ ਟਾਈਮ ਹੋਰ ਸੀਗੀ ਬਸ ਐਹੀ ਦੇਖਦੇ ਸੀਗੇ ਚਲੋ ਕੋਲ ਮੁੰਡੇ ਨੂੰ ਕੋਈ ਐਬ ਤੇ ਨੀ ਹੈਗਾ, ਕੁਛ ਨੀ ਹੈਗਾ ਚਲੋ ਜੀ ਕਰ ਦਿੱਤਾ ਵਿਆਹ ਕਰ ਦਿੱਤਾ ਹਾਂ ਅੱਜ ਕੱਲ੍ਹ ਦੇ
ਅ ਚੱਲ ਕੰਮ ਕਰ ਰਿਹਾ ਠੀਕ ਏ ਅੱਜ ਕੱਲ ਤਾਂ ਕੁੜੀਆਂ ਵੀ ਆਉਣ ਜੋਬ ਕਰਦੀਆਂ ਹੋਉਣ ਐਕਟਿਵ ਹੋਣ ਯਾਨੀ ਕਿ ਸਮਾਰਟ ਹੋਣ। ਅ ਨੇ
ਹਾਂਜੀ, ਹਾਂਜੀ ਉਹੀ ਨਾ ਪੜ੍ਹੇ ਉਹੀ ਨਾ ਦੇਖੋ ਆਪਣਾ ਹੀ ਹੱਥ ਸੌਖਾ ਹੁੰਦਾ, ਦੇਖੋ ਅੱਜ ਅਸੀਂ ਜੀ ਅੱਜ ਅਸੀਂ ਚੰਗਾ ਪੜ੍ਹ ਲਾਂਗੇ ਨਾ ਕੱਲ ਅੱਛੀ ਜੋਬ ਲੱਗ ਗਈ ਨਾ ਸਾਡਾ ਹੀ ਹਾਲ ਸੌਖਾ ਹੋ ਜੂਗਾ ਕਿਸੇ ਕੋਲ ਮੰਗਣਾ ਨਹੀਂ ਪੈਂਦਾ ਕਿਸੇ ਕੋਲੋਂ ਹੱਥ ਨੀ ਅੱਡਣੇ ਪੈਂਦੇ ਕਿ ਸਾਨੂੰ ਖਰਚੇ ਵਸੇ ਪੈਸੇ ਦਿਓ। ਇਹ ਹੋ ਜਾਂਦਾ ਆਪਣੇ ਹੱਥ ਵਿੱਚ ਇਹਨਾਂ ਤੇ ਹੁਨਰ ਹੋਣਾ ਚਾਹੀਦਾ ਕਿ ਬੱਚੇ ਦੇ ਕਿ- ਤਾਂ ਹੀ ਮੈਂ ਕਹਿੰਦੀ ਕਿ ਅੱਜ ਤੁਸਾਂ ਟਾਈਮ ਜਿਵੇਂ ਬੱਚਾ ਪੜ੍ਹ ਰਿਹਾ ਨਾ ਉਹਨੂੰ ਕੰਸਟਰੇਸ਼ਨ ਸਟੇਸ਼ਨ ਹੋ ਕੇ- ਪੜ੍ਹਨਾ ਚਾਹੀਦਾ ਅੱਛੀ ਤਰ੍ਹਾਂ ਪੜ੍ਹਨਾ ਚਾਹੀਦਾ। ਕਿ ਸੀਰੀਅਸ ਲਵੇ ਆਪਣੀ ਪੜ੍ਹਾਈ ਨੂੰ ਮਜ਼ਾਕ ਨਾ ਲਵੇ, ਕਿਉਂਕਿ ਅੱਜ - ਅਗਰ ਅੱਛਾ ਪੜ੍ਹ ਲੋਗੇ ਨਾ ਕੱਲ੍ਹ ਤੁਹਾਡੀ ਜ਼ਿੰਦਗੀ ਬਣ ਜਾਏਗੀ, ਅਗਰ ਤੁਸੀਂ ਨਹੀਂ ਅੱਜ ਅੱਛਾ ਪੜੋਗੇ ਨਾ ਕੱਲ ਤੁਹਾਡੀ ਜ਼ਿੰਦਗੀ ਖ਼ਰਾਬ ਹੀ ਹੈ ਬਿਲਕੁਲ ਹਾਂ।
ਮੋਲ ਇਨਾ ਪਿਆ ਹੈ ਅੱਜ ਕੱਲ ਨਾ ਦੇਖੋ- ਕਿੰਨੀ ਪੜ੍ਹਾਈ ਦੀ ਵ ਮਹਿੰਗਾਈ ਕਿੰਨੀ ਹੈਏ ਇੱਕ ਜਾਣੇ ਦੀ ਤਨਖਾਹ ਨਾਲ ਤਾਂ ਕੁਛ ਨੀ ਬਣਦਾ ਕਮਾਈ ਨਾਲ ਇਕ ਜਾਣੇ ਦੀ ਕੁਛ ਨੀ ਬਣਦਾ ਹਰ ਇੱਕ ਬੰਦਾ ਕਮਾਵੇ ਤਾ ਵੀ ਮਸਾਂ ਪੂਰੀਆਂ ਹੋਦੀਆਂ ਜ਼ਰੂਰਤਾਂ ਆਪਣੀਆਂ
ਹਾਂਜੀ-ਹਾਂਜੀ ਉਹ ਨਾ ਉਹੀ ਨਾ ਪਹਿਲੇ ਟਾਈਮ ਦੀ ਗੱਲ ਹੋਰ ਸੀ ਇੱਕ ਕਮਾਉਂਦਾ ਸੀ ਤੇ ਦੱਸ ਖਾਂਦੇ ਸੀ ਅੱਜ ਦਾ ਘਰ ਦੇ ਦਸ ਕਮਾਨ ਉਹ ਵੀ ਥੋੜੇ ਹੈ ਥੋੜੇ ਆ ਉਹ ਵੀ
ਹਾਂਜੀ, ਉਹੀ ਹੈ ਨਾ ਉਹ ਥੋੜੇ- ਅੱਜ ਕੱਲ੍ਹ ਮਹਿੰਗਾਈ ਬੜੀ ਹੈ ਪੈਸੇ ਦੀ ਵੈਲਿਊ ਹੀ ਨਹੀਂ ਰਹੇਗੀ। ਤੁਸੀਂ ਬਜ਼ਾਰ ਜਾਓ ਕੋਈ ਤੁਸੀਂ ਤੁਹਾਡੇ ਹੱਥ ਚ ਦੱਸ ਹਜ਼ਾਰ ਹੋਣ ਪੰਜਾਹ ਹਜ਼ਾਰ ਹੋਣ ਨਹੀਂ ਤਾਂ। ਇੰਨੀ ਜਲਦੀ ਖ਼ਤਮ ਹੋ ਜਾਂਦੇ ਪਤਾ ਹੀ ਨੀ ਲੱਗਦਾ।
ਬਿਲਕੁਲ ਠੀਕ ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਹਾਂ ਉਹ ਨਾ। ਉਹ ਨਾ ਪੜ੍ਹੇ ਲਿਖੇ ਦੀ ਹੀ ਵੈਲਿਊ ਹੈਗੀ ਆ ਅੱਜ ਕੱਲ੍ਹ ਤੇ। ਪੜ੍ਹੇ ਬਿਨਾਂ ਤੇ ਕੁਛ ਵੀ ਨਹੀਂ ਹੈਗਾ ਹਾਂ।
ਨੌਕਰੀਆਂ ਕਿਹੜਾ ਮਿਲਦੀਆਂ ਨੇ, ਇਸ ਬੁਰਾ ਹਾਲ ਕਿੱਥੇ ਨੌਕਰੀਆਂ ਮਿਲਦੀਆਂ ਜਾਂਦੀਆਂ ਇਨਾ ਪ੍ਰਾਈਵੇਟ ਤਾਂ ਹੀ ਤਾਂ ਕਹਿ ਰਹੀ ਆਂ
ਹਾਂ
ਕਈ ਜਗ੍ਹਾ ਤੇ ਬੜਾ ਬੁਰਾ ਹਾਲ ਹੈ ਸਹੀ ਗੱਲ ਹੈ ਆਪਣੇ ਮਤਲਬ ਕਿ ਅਗਰ ਕੋਈ ਜਾਣ ਪਹਿਚਾਣ ਹੈਗੀ ਤੁਹਾਡੀ ਨੌਕਰੀ- ਨੌਕਰੀ ਲੱਗ ਜਾਂਦੀ ਹੈਏ ਨਹੀਂ ਜਾਣ ਪਹਿਚਾਣ- ਤੇ ਮੈਂ ਕਹਿੰਦੀ ਐਮ ਐਸ ਸੀ, ਬੀ ਐਸ ਸੀ ਬੱਚਾ ਕੀਤਾ ਘਰ ਬੈਠਾ ਹੋਇਆ ਵਾ ਇਨਾ ਪੜ੍ਹ ਕੇ, ਬੱਚਾ ਘਰ ਬੈਠਾ ਹੋਇਆ ਵਾ।
ਫਿਰ ਕੀ ਏ ਫਿਰ ਜੇ ਬੱਚਾ ਪੜਿਆ ਲਿਖਿਆ ਕੋਈ ਕੰਮ ਨੀ ਮਿਲੇਗਾ ਤੇ ਫਿਰ ‌।
ਹਾਂ ਹਾਂ ਅੱਜ ਕੱਲ ਤੇ ਜੋਬ। ਵੀ ਨੀ ਮਿਲਦੀਆਂ ਪਈਆਂ। ਮੈਂ ਕਹਿੰਨੀ ਮੈਂ ਤੁਹਾਨੂੰ ਦੱਸਿਆ ਵੀ। ਪਿੱਛੇ ਜਦੋਂ ਕੋਵਿਡ ਦੇ ਟਾਈਮ ਦੇ ਵਿੱਚ ਕਈ ਲੋਕਾਂ ਦੀ ਨੌਕਰੀਆਂ ਛੁੱਟ ਗਈਆਂ ਸੀ। ਕਈ ਲੋਕਾਂ ਦੀ ਨੌਕਰੀਆਂ ਛੁਟੀਆਂ ਵਿਚਾਰੇ ਬੱਚਿਆਂ ਨੇ ਰੇਹੜੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਕਿ ਚੱਲ, ਕਿਸੇ ਟਾਈਮ ਸਾਡਾ ਘਰ ਚੱਲੇ ਕਿਸੇ ਤਰ ਸਾਡਾ ਘਰ ਚੱਲੇ ਮੈਂ ਕਈ ਵੇਖਦੀ ਹਾਂ। ਘਰ ਦੇ ਕੋਲ ਹੀ ਵੇਖਦੀ ਆਂ ਆਪਣੇ। ਇੰਨੀ ਐਜੂਕੇਟਡ ਮੁੰਡੇ ਕੁੜੀਆਂ ਮਤਲਬ ਅੱਜ ਦੇ ਟਾਈਮ ਚ ਕਾਰਟ ਲਗਾ ਕੇ ਬੈਠੇ। ਬੈਠੇ ਹੋਏ ਰੇਹੜੀਆਂ ਲਗਾ ਕੇ ਬੈਠੇ ਹੋਏ ਨੇ ਕੀ ਕਰੇ ਕਹਿੰਦੇ ਸਾਨੂੰ ਜੋਬ ਹੀ ਨਹੀਂ ਮਿਲ ਰਹੀ। ਸਾਨੂੰ ਜੋਬ ਹੀ ਨਹੀਂ ਮਿਲ ਰਹੀ ਹਾਂ, ਜੋਬ ਹੀ ਨਹੀਂ ਮਿਲ ਰਹੀ ਵੇਖੋ। ਮਜਬੂਰ ਹੋ ਕੇ ਘਰ ਤੇ ਚਲਾਉਣਾ ਹੈ ਨਾ ਫਿਰ ਘਰ ਕਿਸ ਤਰ੍ਹਾਂ ਚੱਲੇਗਾ। ਘਰ ਚੱਲੇਗਾ ਹੀ ਇਸ ਤਰ੍ਹਾਂ ਉਹੀ ਨਾ।
ਦੇਖੋ ਦੁਕਾਨਾਂ ਤੁਸੀ ਕਿੰਨੀਆਂ ਖੋਲ ਲਵਾਂਗੇ ਅੱਜ ਕੱਲ ਹਰ ਇਕ ਜਗ੍ਹਾ ਜਗ੍ਹਾ ਤੇ ਦੁਕਾਨ ਏ। ਆਉਂਦਾ ਵੀ ਕੋਈ ਹੋਰ ਨਹੀਂ। ਚੀਜ਼ਾਂ ਜਿਹੜੀਆਂ ਦੇਖੋ ਕਿੰਨੀਆਂ ਹੋ ਗਈਆਂ ਕਿੰਨਾ ਕੁ ਕੋਈ ਕਮਾ ਲਏਗਾ ਕੀ ਕਰ
ਬਿਲਕੁਲ। ਬਿਲਕੁਲ, ਸਹੀ ਕਿਹਾ ਰਹੇ ਹੋ।
ਫੇਰ ਬੱਚੇ ਬਾਹਰ ਵੱਲ ਭੱਜਦੇ ਨੇ। ਫੇਰ ਕਈ ਬੱਚੇ ਕਹਿੰਦੇ ਇੱਥੇ ਕੁਛ ਨਹੀਂ ਬਾਹਰ ਵੱਲ ਭੱਜਦੇ ਨੇ ਹੋਰ।
ਬਾਹਰ ਜਾ ਕੇ ਵੀ ਫੇਰ ਉਹੀ ਹੈ ਬ ਬਾਹਰ ਜਾ ਕੇ ਵੀ ਇੱਕਦਮ ਕਿਹੜਾ ਕੰਮ ਮਿਲਦਾ ਹੈ।ਬਾਹਰ ਜਾ ਕੇ ਵੀ ਛੇ ਮਹੀਨੇ। ਤੋਂ ਪਹਿਲਾਂ ਮਤਲਬ ਪਹਿਲਾਂ ਸਟਰਗਲ ਹੀ ਕਰਨਾ ਪੈਂਦਾ ਬੱਚੇ ਨੂੰ ਹਾਂ ਸਟਰਗਲ ਦੇਖੋ। ਬਾਹਰ ਜਾਣਾ ਕਿਹੜਾ ਸੌਖਾ ਅਗਰ ਪੈਸੇ। ਜੇ ਹੈ ਹੱਥ 'ਚ ਪੰਦਰਾਂ ਵੀਹ ਲੱਖ ਰੁਪਇਆ ਤੁਹਾਡੇ ਕੋਲ ਹੱਥ 'ਚ ਹੈਗਾ ਤੇ ਫੇਰ ਹੀ ਜਾ ਸਕਦਾ ਬਾਹਰ। ਤੇ ਇੱਕ ਜਿਦੇ ਜਿਹੜੇ ਵਿਚਾਰੇ ਕੋਲ ਪੈਸੇ ਹੈ ਹੀ ਨਹੀਂ ਉਹ ਕਿੱਥੇ ਜਾਣਗੇ ਬਾਹਰ ਉਹ ਇੱਥੇ ਹੀ ਸੋਚਣਗੇ ਨਾ ਕਿ ਅਸੀਂ। ਤੇ ਥੋੜਾ ਬਹੁਤ ਕਰ ਲਈਏ ਸੈੱਟੱਪ ਲਗਾ ਕੇ ਆਪਣਾ ਇੱਥੇ ਥੋੜਾ ਬਹੁਤ ਜਿੰਨਾ ਸਾਡਾ ਘਰ ਦਾ ਗੁਜ਼ਾਰਾ ਹੋ ਜਾਏ ਤਾਂ ਕਰ ਲਈਏ। ਜਿੰਨਾ ਕੋਲ਼ ਚਲੋ ਹੈ ਪੈਸਾ ਉਹ ਤੇ ਲਾ। ਕੇ ਚਲੇ ਜਾਂਦੇ ਨੇ ਬਾਹਰ ਜਿੰਨਾ ਵਿਚਾਰੇ ਕੋਲ ਨਹੀਂ ਹੈ ਤੇ ਉਹ ਫਿਰ ਕੀ ਕਰਨਾ ਉਹ ਤੇ ਫੇਰ ਆਪਣਾ ਘਰ।
ਬਾਹਰ ਜਾ ਕੇ ਵੀ ਤੁਸੀਂ ਮਿਹਨਤ ਕਰੋਗੇ ਤੇ ਤੁਹਾਡੇ ਕੋਲ ਪੈਸਾ ਨਹੀਂ ਤੇ।
ਹੂੰ ਮਿਹਨਤ ਤੇ ਹਰ ਜਗ੍ਹਾ ਹੈਗੀ। ਭਾਵੇਂ ਇੱਥੇ ਬਹਿ ਕੇ ਕਰ ਲੋ ਤੇ ਭਾਵੇ ਬਾਹਰ ਜਾ ਕੇ ਕਰਲੋ ਮਿਹਨਤ ਹਰ ਪਾਸੇ ਆ ਮਿਹਨਤ। ਕਰਨੀ ਪੈਣੀ ਹੈ ਹਾਂ ਮਿਹਨਤ ਤੋਂ ਬਿਨਾਂ ਕੁਝ ਵੀ ਨਹੀਂ।
ਥੋੜਾ। ਕਮਾਈਆਂ ਹੋ ਜਾਂਦਾ ਮਗਰ ਇਹ ਨੀ ਪਤਾ ਕਿ ਬਾਾਹਰ ਜਾ ਕੇ ਬਹੁਤ ਇੱਥੇ ਘਰ ਬੈਠੇ ਤੁਹਾਨੂੰ ਰੋਟੀ ਪਾਣੀ ਤਾਂ ਮਿਲੇਗਾ ਨਾ।
ਹਾਂ ਤੇ ਹਾਂ ਇਹ ਤੇ ਸਹੀ ਹੈ ਪੱਕੀ ਪਕਾਈ ਰੋਟੀ ਤੇ ਮਿਲੇਗੀ ਨਾ
ਇਹ ਖਰਚੇ ਵੀ ਵੱਧ ਨੇ।
ਹਾਂਜੀ ਹਾਂਜੀ ਹਾਂਜੀ।
ਜੇ ਐਕਸਟਰਾ ਹੋਏ ਬੰਦੇ ਕੋਲ।
ਉੱਥੇ ਫੇਰ ਤੁਹਾਨੂੰ ਪਤਾ ਹੀ ਹੈ ਬਾਹਰ ਦੀ ਰੋਟੀਆਂ ਫੇਰ ਬਾਹਰ ਦੇ ਪੈਸੇ ਵੀ ਬਾਹਰ ਦੇ ਕੇ ਰੋਟੀਆਂ ਵੀ ਖਾਣੀਆਂ ਪੈਂਦੀਆਂ ਹੈ।
ਹੈ ਹਾਂ।
ਕੋਈ ਨਾ ਇਹ ਕੱਲਾ ਬੰਦਾ ਕੱਲਾ ਜਿਹੜਾ ਗਿਆ ਬੱਚਾ ਬਾਹਰ ਉਹ ਰੋਟੀ ਪਕਾਏਗਾ ਕਿ ਘਰ ਦੇ ਕੰਮ ਕਰੇਗਾ। ਤੇ ਬਾਹਰ ਆਪਣੀ ਜੋਬ ਕਰੇਗਾ ਫੇਰ ਉਹਨੂੰ ਆਪਣੀ ਰੋਟੀ। ਰੋਟੀ ਵੈਸੇ ਵੀ ਬਾਹਰੋਂ ਪੈਸੇ ਦੇ ਕੇ ਰੋਟੀ ਲੈਣੀ ਪੈਂਦੀ ਹੈ। ਸਭ ਕੁੱਝ ਕਰਨਾ ਖਰਚੇ ਫੇਰ ਉੱਥੇ ਦੇ ਉੱਥੇ ਹੀ ਆਉਂਦੇ ਨਾ।
ਹੂੰ।
ਹੂੰ। ਉਹੀ ਨਾ ਬਸ ਸਹੀ ਐਜੂਕੇਸ਼ਨ ਅਗਰ ਇਨਸਾਨ ਨੂੰ ਸ਼ੁਰੂ ਤੋਂ ਮਿਲ ਜਾਏ ਨਾ ਕਿ ਹਾਂ ਜਿਹਦਾ ਸਕੋਪ ਹੋ ਜੇ ਅੱਗੇ ਜਾ ਕੇ। ਕਿ ਬਸ ਉਹੀ ਮੈ ਕਹਿੰਦੀ ਹਾਂ ਕਰੋ ਵੀ ਅੱਗੋਂ ਆਸ। ਸਕੋਪ ਦਿਖੇ ਅੱਗੇ ਅੱਗਰ ਅੱਗੇ ਅਹ ਸਾਡੀ ਅਗਰ ਲਾਈਫ ਬਣ ਜਾਏ ਅੱਗੋਂ। ਬਸ ਉਵੇਂ ਸਟੱਡੀ ਕਰੋ।
ਕੰਮਾ ਦਾ ਅੱਗੇ ਤੁਹਾਨੂੰ ਫਾਇਦਾ ਹੋਵੇ ਹੂੰ।
ਕਿਉਂਕਿ ਅੱਜ ਕੱਲ੍ਹ ਬਿਜਨਸ ਦਾ ਤਾਂ ਕੋਈ ਹੈ ਹੀ ਨੀ ਬਿਜਨਸ ਅੱਜ ਕੱਲ੍ਹ ਬਿਜਨਸ। ਬਿਜ਼ਨਸ ਦਾ ਵੀ ਬਿਲਕੁਲ ਸਲੋਅ ਬਿਜਨਸ ਚੱਲਦੇ ਪਏ ਕੋਈ ਬਿਜਨਸ ਲੈ ਲਓ ਸਭ ਸਲੋਅ ਚੱਲਦੇ ਪਏ ਨੇ। ਟਾਈਮ ਪਾਸ ਬਿਜ਼ਨਸ ਹੋਏ ਪਏ ਨੇ ਅੱਜ ਕੱਲ੍ਹ ਦੇ।
ਹੂੰ। ਪਤਾ ਕਿ ਆ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਨਾ ਤੇ ਕੰਪਿਊਟਰ ਦਾ ਜ਼ਮਾਨਾ ਅੱਜ ਕੱਲ। ਲੈਪਟੋਪ, ਕੰਪਿਊਟਰ ਉਹ ਤੇ ਪਤਾ ਕੀ।
ਤਰ੍ਹਾਂ।
ਇੱਕ ਲੈਪਟੋਪ ਨੇ ਕਿੰਨੇ ਬੰਦਿਆਂ ਦਾ ਕੰਮ ਕਰ ਦੇਣਾ।
ਹਾਂਜੀ ਹਾਂਜੀ ਹਾਂਜੀ ਅੱਜ ਕੱਲ ਬਾਹਰ ਦੀਆਂ ਕੰਪਨੀ ਵਗੈਰਾ ਕਿੰਨੀਆਂ ਆ ਗਈਆਂ ਅੱਜ।
ਹਾਂਜੀ ਇੱਕ ਜਾਣੇ ਕੋਲ ਇੰਨਾ ਇੰਨਾ ਕੰਮ। ਕਹਿੰਦੇ ਨੇ ਕਿ ਉਹ ਦੂਜੇ ਬੰਦੇ ਨੂੰ ਯਾਨੀ ਕਿ ਉਹਨਾਂ ਨੂੰ ਲੋੜ ਹੀ ਨਹੀਂ। ਪੈਂਦੀ ਹੋਰ ਬੰਦੇ ਹਾਇਰ ਕਰਨ ਹਾਂ ਪਹਿਲੇ ਹੁੰਦਾ ਸੀ। ਤੇ ਇੱਕ ਜਿਹੜਾ ਕੰਮ ਆ ਪਹਿਲੇ ਦਸ ਜਾਣੇ ਕਰਦੇ ਸੀ। ਅੱਜ ਕੱਲ ਇੱਕ ਚੀਜ਼ ਕਰੀ ਜਾ ਰਹੀ ਹੈ।
ਇੱਕ ਹੀ ਚੱਲਦੀ ਹੈ।ਇੱਕ ਹੀ ਕਰ ਲੈਣ ਇੱਕ ਦੋ ਦੇ ਵਿੱਚ ਹੀ ਸਾਰਾ ਕੰਮ ਕਰ ਲੈਂਦੇ ਹਾਂ।
ਫਿਰ ਉਹ ਵੀ ਕਿੰਨਾ ਉਹ ਫੇਰ ਆਪੇ ਲੋਕਾਂ ਦੇ ਕੰਮ ਘੱਟ ਗਏ।
ਹਾਂਜੀ ਹਾਂਜੀ ਹਾਂਜੀ ਨਾ ਸਹੀ ਗੱਲ ਹੈ ਹੂੰ ਹਨਾ। ਕੰਮਾਂ ਦਾ ਤਾਂ ਬੁਰਾ ਹੀ ਹਾਲ ਹੈ। ਜੋਬ ਵਾਲੇ ਫੇਰ ਥੋੜਾ ਜਿਹਾ ਹੁੰਦਾ ਕਿ ਚੱਲ ਸਾਡੀ ਫਿਕਸ ਇਨਕਮ ਆ ਜਾਣੀ ਹੈ। ਚਲ ਮਹੀਨੇ ਬਾਅਦ ਇਨਕਮ ਜੋਬ ਬਿਜਨਸ ਵਾਲਿਆਂ ਦਾ ਪਤਾ ਹੀ ਨਹੀਂ ਹੈ ਅੱਜ ਅੱਜ ਅੱਜ ਅਗਰ ਸੋ ਘਮਾ ਰਿਹਾ ਤੇ ਕੱਲ੍ਹ ਡੇਢ ਸੌ ਤੇ ਪਰਸੋ ਪੰਜਾਹ ਫਿਰ ਵੀ ਘਰ ਲੈ ਕੇ ਆ ਰਿਹਾ ਉਹਨੂੰ ਕੁਝ ਪਤਾ ਥੋੜ੍ਹਾ ਕਿਸ ਟਾਈਮ ਕਿਹੜਾ ਕੰਮ ਚੱਲੇਗਾ
ਕਿਸੇ ਦਿਨ ਕਮਾਣੇ ਕੋਈ ਤੇਰੇ ਕੋਲ ਕੀਨਾ ਹੈਸਾਨ ਓੁਹ ਵੀ ਵੇਸਟ ਹੋ ਜਾਂਦਾ ਏ
ਹਾਂਜੀ- ਹਾਂਜੀ ਹਮ ਮਤਲਬ ਅੱਜ ਕੱਲ੍ਹ ਵੇਸੇ ਘਰਾਂ ਦੇ ਇੰਨੇ ਖਰਚੇ ਨੇ ਇੰਨੇ ਖਰਚੇ ਪਾ ਹਰ ਚੀਜ਼ ਇੰਨੀਆਂ ਮਹਿੰਗੀ ਹੋਈ ਪਈ ਹੈ ਸਬਜ਼ੀ- ਸਬਜ਼ੀ ਲੈਣ ਜਾਓ ਇੰਨੀ ਮਹਿੰਗੀ ਫਰੂਟ ਲੈਣ ਜਾਓ ਇੰਨਾ ਮਹਿੰਗਾ ਕਈ ਖਰਚੇ ਨੇ ਇੰਨੇ ਮਹਿੰਗੇ ਅੱਜ ਐਜੁਕੇਸ਼ਨ ਇਨੀ ਮਹਿੰਗੀ ਹੋਈ ਪਈ ਏ ਦੇਖੋ ਸਕੂਲਾਂ ਦੇ ਪਹਿਲੇ ਕੀ ਫੀਸਾਂ ਸੀ ਹੁਣ ਕੀ ਫੀਸਾਂ ਹੋ ਗਈਆਂ ਮਹਿੰਗਾਈ ਵੀ ਹੋਈ ਪਈ ਹੈ ਨਾ ਮੈਂ ਕਹਿੰਦੀ ਸਹੀ ਐਜੂਕੇਸ਼ਨ ਬੱਚਾ ਲਵੇ ਸਹੀ ਮਤਲਬ ਆਪਣਾ ਜਿਹੜਾ ਵੀ ਕੋਰਸ ਕਰੇ ਕਿ ਅਗਰ ਜਿੱਦਾਂ ਸਕੋਪ ਉਹਨੂੰ ਮਿਲੇ ਅੱਛੀ ਜੋਬ ਮਿਲੇ। ਦੇ ਉਹਨੂੰ ਬਸ ਉਹੀ ਗੱਲਾ ਮੈਂ ਕਹਿੰਦੀ ਘਰੇ ਬੱਚਾ ਹਾਂ।
ਹਾਂ ਬੱਚਿਆਂ ਦੇ ਵੀ ਸੋਚ ਪਤਾ ਨਹੀਂ ਅੱਜ ਕੱਲ੍ਹ ਕਿਵੇਂ ਅਸੀਂ ਇਹ ਕਰਾਂਗੇ ਅਸੀਂ ਉਹ। ਇਹ ਸਮਝ ਨਹੀਂ ਆਉਂਦੀ।
ਹੂੰ ਇੱਕ ਦੂਜੇ ਦੇ ਪਿੱਛੇ ਬੜਾ ਲੱਗਦੇ ਆ ਨਾ ਬੱਚੇ ਅੱਜ ਕੱਲ ਇੱਕ ਦੂਜੇ ਪਿੱਛ ਬੜਾ ਲੱਗਦੇ ਨੇ ਮੇਰੇ ਫਰਡ ਨੇ ਇਹ ਕੀਤਾ ਮੈਂ ਵੀ ਉਹੀ ਕਰਨਾ। ਕਰਾਂਗਾ ਉਹਦੇ ਭਾਵੇਂ ਸਕੋਪ ਮਿਲੇ ਨਾ ਮਿਲੇ ਉਹਨਾਂ ਨੂੰ ਪਰ ਇੱਕ ਦੂਜੇ ਪਿੱਛੇ ਲੱਗ ਜਾਂਦੇ ਨੇ।
ਕੀ ਚ ਇੰਟਰਸਟ ਹੈ ਤੁਸੀਂ ਉਹਨੁੰ ਦੇਖੋ!
ਹਾਂਜੀ- ਹਾਂਜੀ ਉਹੀ ਨਾ ਸਟੀਮ ਹਾਂ ਕਿਸੇ ਹਾਂ ਨਾ, ਆਪਾਂ ਇੱਕ ਦੂਜੇ ਪਿੱਛੇ ਲਾ ਕੇ ਸਟੀਮ ਰੱਖ ਲੈਂਦੇ ਨੇ ਬਾਅਦ ਚ ਪਛਤਾਵਾ ਹੁੰਦਾ, ਜਦੋਂ ਆਹ ਹੱਥ ਚ ਕੁੱਛ ਨੀ ਰਹਿੰਦਾ ਤਿੰਨ ਸਾਲਾਂ ਬਾਅਦ ਹਾਂ ਯਾਰ, ਸਾਨੂੰ ਕੁਝ ਮਿਲਿਆ ਤੇ ਹੈ ਨੀ ਨੌਕਰੀ ਤੇ ਕੁੱਛ ਮਿਲੀ ਨੀ ਕੀ ਫਾਇਦਾ ਸਾਨੂੰ ਸਟੱਡੀ ਕਰਨ ਦਾ
ਅ
ਹਾਂ ਹਾਂ ਬਸ ਬਸ ਫੇਰ ਉਹਦੇ ਦੋਸ਼ ਦਿੰਦੇ ਨੇ ਸਾਡੇ ਵਸ ਕੀਤਾ ਕੀ ਹੈ ਤੁਸੀਂ ਕੀ ਕੀਤਾ ਉਹ ਹਨਾ ਇਸ ਲਈ ਮੈਂ ਰਾਈਟ ਵੇ ਵਾਲਾ ਮਤਲਬਦ ਅੱਛਾ ਕੋਈ ਐਜੂਕੇਸ਼ਨ ਅੱਛੀ ਐਜੂਕੇਸ਼ਨ ਅੱਜ ਮਿਲ ਜਾਏਗੀ ਤੇ ਕੱਲ੍ਹ ਨੂੰ ਅੱਛੀ ਨੌਕਰੀ ਮਿਲ ਜਾਏਗੀ ਨਹੀਂ ਨਾ ਇੱਕ ਦੂਜੇ ਪਿੱਛੇ ਨਾ ਲੱਗਣ ਤੇ ਸਹੀ ਰਾਹ ਤੇ ਚੱਲਣ ਚਲੋ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਸ੍ਤ ਸ੍ਰੀ ਅਕਾਲ